ਠੀਕ ਐ ਜੀ ਤੁਸੀਂ ਸੁਣਾਓ ਆਪਣਾ।
ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀਗੇ।
ਕੁਛ ਨ੍ਹੀਂ ਤੁਸੀਂ ਦੱਸੋ।
ਬਸ ਕੁੱਛ ਨੀ ਮੈਂ ਵੀ ਬਜ਼ਾਰ ਜਾ ਕੇ ਆਈ ਸੀਗੀ। ਤੇ ਘਰ ਦੇ ਕਹਿੰਦੇ ਸਬਜ਼ੀਆਂ ਵਗੈਰਾ ਲੈ ਆ ਤੇ ਜਦੋਂ ਬਾਜ਼ਾਰ ਗਈ ਤਾਂ ਦੇਖਿਆ ਸਬਜ਼ੀਆਂ ਈ ਬਹੁਤ ਮਹਿੰਗੀਆਂ ਹੋਈਆਂ ਪਈਆਂ ਨੇ।
ਅੱਛਾ ਜੀ।
ਹਾਂਜੀ ਹਾਂਜੀ, ਮਤਲਬ ਕੋਈ ਵੀ ਸਬਜ਼ੀ ਲੈ ਰਹੀ ਸੀਗੀ ਇੰਨੀ ਮਹਿੰਗੀ
ਮੈਂ ਵੀ ਆ ਸਵੇਰੇ ਅਖ਼ਬਾਰ ਪੜ੍ਹਨ ਡਈ ਹੀ ਤੇ ਦੇਖਿਆ ਤੇ ਮਹਿੰਗਾਈ ਇੰਨੀ ਕੁ ਹੋਈ ਪਈ ਐ ਸਬਜ਼ੀਆਂ ਕੀ ਗਰੋਸਰੀ ਕੀ ਈਵਨ ਕਿ ਬੱਚਿਆਂ ਦੇ ਸਕੂਲਾਂ ਕਿਤਾਬਾਂ ਇੰਨੇ ਖਰਚੇ ਸਾਡੇ ਟਾਈਮ ਚ ਜਿਹੜੇ ਖਰਚੇ ਸੀਗੇ ਤੇ ਡਬਲ ਹੋਏ ਪਏ ਨੇ ਹੁਣ
ਬਿਲਕੁਲ ਬਿਲਕੁਲ ਮਤਲਬ ਦੇਖੋ ਹਨਾ ਜੇ ਆਪਾਂ ਹੁਣ ਇੱਕ ਵਾਰ ਸਬਜ਼ੀ ਲੈ ਰਹੇ ਆ ਹਨਾ ਤਾਂ ਦੇਖੋ ਕੋਲ ਪੰਜ ਸੌ ਰੁਪਏ ਦੀ ਆਰਾਮ ਨਾਲ ਆਂਦੀ ਐ ਸਬਜ਼ੀ ਫੇਰ ਦੇਖਲੋ ਕਿੰਨੇ ਕ
ਉਹ ਵੀ ਹਫ਼ਤਾ ਨੀ ਚੱਲਦੀ ਹਫ਼ਤਾ ਵੀ ਨੀ ਚਲਦੀ ਮੈਂ ਤੇ ਗਿਆਰਾਂ ਸੌ ਦੀਆਂ ਸਬਜ਼ੀਆਂ ਲੈ ਕੇ ਆਈ ਕੱਲ
ਹਾਂਜੀ ਦੋ ਤਿੰਨ ਦਿਨ ਮਸਾ ਚੱਲਦੀ ਹੈ ਦੇਖੋ ਪੰਜ ਸੌ ਸੋ ਰੁਪਏ ਲਗਾ ਕੇ ਹਨਾ ਤੇ ਹੁਣ ਦੇਖਲੋ ਮਤਲਬ ਇਹ ਆ ਦੇਖੋ ਅੱਜ ਦੇ ਟਾਈਮ ਤੇ ਕੋਈ ਹਨਾਂ, ਮਿਡਲ ਕਲਾਸ ਦਾ ਬੰਦਾ ਦੇਖੋ ਇੰਨੇ ਖਰਚੇ ਕਿੱਥੋਂ ਕੱਢੂਗਾ ਹਨਾ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਮਹਿੰਗਾਈ ਲਗਾ ਲੋ ਸਬਜ਼ੀਆਂ ਦੇ ਵਿੱਚ ਲਾ ਲਓ। ਫਲ ਫਰੂਟ ਤਾਂ ਦੇਖੋ ਖਾਣ ਦੀ ਜੁਗੀ ਨ੍ਹੀਂ ਹੈਗੇ, ਕੋਈ ਆਮ ਬੰਦਾ ਖਾ ਈ ਨ੍ਹੀਂ ਸਕਦਾ ਦੂਜੇ ਟਾਈਮ ਤੇ ਹੋਰ ਦੇਖੋ ਕੱਪੜੇ ਲੀੜੇ ਨੂੰ ਲੈ ਕੇ ਹਾਂਜੀ ਹਾਂਜੀ ਕੱਪੜਾ ਲੀੜਾ ਦੇਖ ਲੋ ਹਨਾ ਯ ਆਪਣਾ ਰਸੋਈ ਦਾ ਦੇਖ ਲੋ ਰਾਸ਼ਨ ਹਰ ਇੱਕ ਚੀਜ਼ ਮਹਿੰਗੀ ਹੋਈ ਪਈ ਐ।
ਹਾਂਜੀ, ਬਿਲਕੁਲ ਜੀ ਬਿਲਕੁਲ।
ਹਾਂਜੀ, ਹਾਂਜੀ ਹਾਂਜੀ। ਬਿਲਕੁਲ ਤੇ ਹੁਣ ਦੇਖੋ ਹਨਾ, ਜੇ ਆਪਾਂ ਆਲੂ ਪਿਆਜਾਂ ਦੀ ਵੀ ਗੱਲ ਕਰੀਏ ਉਹ ਵੀ ਦੇਖੋ ਕਿੰਨੇ ਮਹਿੰਗੇ ਹੋਏ ਪ ਨੇ ਪਹਿਲਾਂ ਤਾਂ ਦੇਖੋ ਲੋਕ ਘਰਾਂ ਦੇ ਵਿੱਚ ਖੁਦ ਖੇਤੀ ਕਰਦੇ ਸੀਗੇ ਆਮ ਮਿਲਦੀਆਂ ਸੀਗੀਆਂ ਸਬਜ਼ੀਆਂ
ਛੋਟੀ-ਛੋਟੀ ਪਨੀਰੀ ਉਹ ਪਨੀਰੀ ਘਰੇ ਕਰ ਲੈਂਦੇ ਹੀ, ਸਬਜ਼ੀਆਂ ਘਰੇ ਹੀ ਤਿਆਰ। ਜਾਂਦੇ ਸੀਗੀਆਂ।
ਬਿਲਕੁਲ ਬਿਲਕੁਲ। ਤੇ ਨਾਲੇ ਦੇਖੋ ਸਬਜ਼ੀਆਂ ਹੁੰਦੀਆਂ ਵੀ ਨੀ ਹੈਗੀਆਂ ਵਧੀਆ ਸ਼ੁੱਧ ਵੀ ਨ੍ਹੀਂ ਹੁੰਦੀਆਂ ਹੈਗੀਆਂ। ਕਿਉਂਕਿ ਅੱਜ-ਕੱਲ੍ਹ ਜਿਹੜੀਆਂ ਸਬਜ਼ੀਆਂ ਬਣਾਈਆਂ ਹਾਂਜੀ ਹਾਂਜੀ, ਇੰਜੈਕਸ਼ਨ ਵਗੈਰਾ ਲਗਾ ਕੇ ਨਾ ਫਿਰ ਪਕਾਂਦੇ ਨੇ ਸਬਜ਼ੀਆਂ।
ਟਾਈਮ ਤਾਂ ਪਹਿਲਾਂ ਇਹਨੂੰ ਰੈਡੀ ਕਰ ਦਿੰਦੇ ਆ, ਹੁਣ ਤੁਸੀਂ ਐੱਗ ਦੇਖੋ ਕਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਪਈਆਂ। ਉਹਦੇ ਵਿੱਚ ਕਿੰਨਾ ਲੀਕਅਡ ਪਾ ਕੇ ਆਰਟੀਫਿਸ਼ਲ ਐੱਗ ਤਿਆਰ ਕਰਦੇ ਪਏ ਜੀ, ਉਹ ਜੇ ਅਸੀਂ ਖਾਵਾਂਗੇ ਤੇ ਕੀ ਇਫੈਕਟ ਪਏਗਾ ਕਿਤੇ ਮਹਿੰਗਾ ਵੀ ਦਿੰਦੇ ਪਏ ਐ।
ਬਿਲਕੁਲ ਬਿਲਕੁਲ ਇਹ ਤਾਂ ਗੱਲ ਸਹੀ ਐ। ਮਤਲਬ ਹਰ ਇੱਕ ਚੀਜ਼ ਦੇ ਵਿੱਚ ਹੀ ਦੇਖੋ ਹਨਾ, ਵੀ ਦੇਖੋ ਨਾ ਤਾਂ
ਮੈਡਮ ਉਹ ਪੈਸੇ ਲੈ ਕੇ ਵੀ ਓਰੀਜਨਲ ਚੀਜ਼ ਨਈਂ ਦੇ ਰਹੇ।
ਬਿਲਕੁਲ ਬਿਲਕੁਲ, ਹੁਣ ਦੇਖੋ ਕਈ ਲੋਕ ਹਨਾ ਦੇਖੋ ਪਿੰਡਾਂ ਦੇ ਵਿੱਚ ਆਪਣੇ ਘਰ ਦੀ ਖੇਤੀ ਕਰਦੇ ਨੇ ਹਨਾ, ਦੇਖੋ ਸਬਜ਼ੀਆਂ ਘਰੇ ਲਗਾਉਂਦੇ ਨੇ ਜਿਵੇਂ ਘੀਆ ਹੋ ਗਿਆ ਭਿੰਡੀਆਂ ਹਨਾ ਤੇ ਹੋਰ ਸਬਜ਼ੀਆਂ ਨਾਲੇ ਦੇ ਉਹ ਸ਼ੁੱਧ ਹੁੰਦੀਆਂ ਨੇ ਨਾਲੇ ਦੇਖੋ ਹਨਾ ਏ ਨੀ ਵੀ ਬਾਅਰੋਂ ਆਪਾਂ ਨੂੰ ਤਾਜ਼ੀ ਵੀ ਨੀ ਮਿਲਦੀ ਹੈਗੀ ਸਬਜ਼ੀ।
ਹਾਂਜੀ
ਸਬਜ਼ੀਆਂ ਦੀ ਗੱਲ ਨੀ ਹਰ ਇੱਕ ਚੀਜ਼ ਦੇਖੋ ਨਾ ਬਚ ਬੱਚਿਆਂ ਦੀ ਪੜ੍ਹਾਈ ਅੱਜ ਕੱਲ ਕਿੰਨੀ ਮਹਿੰਗੀ ਹੋਈ ਪਈ ਐ
ਮੈਂ ਤਾਨੂੰ ਓਹੀ ਗੱਲ ਕੀਤੀ ਨਾ ਬੱਚੇ ਦੀ ਯੂਨੀਫੋਮ ਕਿਤਾਬਾਂ ਹੈਂ ਬੱਚੇ ਦੀ ਨਿਊ ਪਾਰਟੀ ਵੇਅਰ ਡਰੈਸਿਸ ਲੈਣ ਜਾਓ ਓ ਡਬਲ ਰੇਟ ਤੇ ਨੇ ਮਤਲਬ ਕਿਸ ਤਰ੍ਹਾਂ ਈ ਮਤਲਬ ਇੰਨੀ ਮਹਿੰਗਾਈ ਵੱਧ ਗਈ ਇਕਦਮ ਹੀ ਵੱਧ ਗਈ ਹੈ ਦੇਖੋ
ਬਿਲਕੁਲ ਬਿਲਕੁਲ ਹੁਣ ਦੇਖੋ ਸਕੂਲਾਂ ਦੇ ਵਿੱਚ ਦੇਖੋ ਕਿੰਨੇ ਖਰਚੇ ਹੁੰਦੇ ਨੇ ਬੱਚਿਆਂ ਦੇ ਛੋਟੇ ਹੁੰਦੇ ਤੋਂ ਹੀ ਪੈਲ ਤਾਂ ਦੇਖੋ ਏਨੀਆਂ ਏਨੀਆਂ ਬੁੱਕਸ ਨੇ ਫਿਰ ਦੇਖੋ ਓਨਾਂ ਨੂੰ ਅਲੱਗ, ਅਲੱਗ ਯੂਨੀਫੋਮ ਹੋ ਗਈਆਂ ਹਨਾ।
ਹੁੰ, ਹੁੰ
ਤੇ ਮਨਲੋ ਤਿੰਨ ਤਿੰਨ, ਚਾਰ ਚਾਰ ਤਰ੍ਹਾਂ ਦੀਆਂ ਤਾਂ ਦੇਖੋ ਓਨਾਂ ਨੂੰ ਯੂਨੀਫਾਰਮ ਲੱਗੀਆਂ ਹੁੰਦੀਆਂ ਨੇ। ਫੇਰ ਉਸ ਤੋਂ ਬਾਅਦ ਬੱਚਿਆਂ ਨੂੰ ਸਕੂਲ ਚ ਕਦੇ ਕੋਈ ਡੇ ਮਨਾ ਤਾ ਕਦੇ ਕੋਈ ਡੇ ਮਨਾ ਤਾ ਹਨਾ ਕਦੇ ਕਹਿਣਗੇ ਅੱਜ ਮੈਂਗ ਓ ਡੇ ਆ ਕਦੇ ਕਹਿਣਗੇ ਅੱਜ ਕੋਈ ਹੋਰ ਡੇ ਆ ਤਾਂ ਓਵੇਂ ਦੇ ਇ
ਕੋਈ ਨਾ ਕੋਈ ਰੋਜ਼ ਐਕਟੀਵਿਟੀ ਹੁੰਦੀ ਪਈ ਆ ਹਾਂ ਡੇਲੀ ਐਕਟੀਵਿਟੀ ਕਰਾਂਦੇ ਸਮਾਂ ਓਨਾਂ ਦੀ ਕਦੇ ਫੈਂਸੀ ਡਰੈਸ ਕੰਪੀਟੀਸ਼ਨ ਕਰ ਦੇਂਦੇ ਓ ਡਰੈੱਸਾਂ ਕਿੰਨਆਂ ਮੈਂਗੀਆਂ ਆਂਦੀਆਂ ਪਾਨ ਨੂੰ ਓਨਾਂ ਨੂੰ ਘੰਟਾ ਵੀ ਹੁੰਦੀ ਨਨੀ ਹੁੰਦੀ।
ਬਿਲਕੁਲ, ਬਿਲਕੁਲ ਫਿਰ ਕੈਣਗੇ ਦੇਖੋ ਓਦਾਂ ਓਦਾਂ ਦੇ ਕਲਰ ਦਾ ਹੀ ਲੰਚ ਹੋਣਾ ਚਾਈਦਾ ਓਦਰ ਦੀ ਤਰ੍ਹਾਂ ਦੇ ਤੁਸੀਂ ਕੱਪੜੇ ਪਾ ਕੇ ਆਣੇ ਨੇ ਹਾਂਜੀ, ਹੁਣ ਮੈਂ ਦੇਖਿਆ ਸਾਡੇ ਬੱਚੇ ਹੈਗੇ ਨੇ। ਹੁਣ ਮੈਂਗੋਡੇ ਆਂਦਾ ਤੇ ਮੈਂਗੋਡੇ ਤੇ ਕੈਣਗੇ ਯੈਲੋ ਹੀ ਤੁਹਾਡੇ ਕੱਪੜੇ ਹੋਣੇ ਚਾਹੀਦੇ ਨੇ ਜਲੋ ਹੀ ਤੁਹਾਡੇ ਟੀਫਨ ਦੇ ਵਿੱਚ ਹੋਣਾ ਚਾ ਫਰੀ ਦਾ ਖਾਣ ਲਈ ਲੰਚ ਜੋ ਵੀ ਤੁਸੀਂ ਲੇ ਕੇ ਆਂਦੇ ਓ। ਦੱਸੋ ਹਣਾ ਇੱਕ ਤਾਂ ਚਲੋ ਜੇ ਜੇੜੇ ਤਾ ਦੇਖੋ ਸਈ ਪਰਿਵਾਰ ਤੋਂ ਨੇ ਹਨਾ ਚਲੋ ਠੀਕ ਜਿਨਾਂ ਦਾ ਫਾਈਨੈਂਸ਼ਲੀ ਓ ਤਾਂ ਚਲੋ ਕਰ ਬੀ ਲੈਂਦੇ ਨੇ ਹੁਣ ਜੇੜਾ ਬੰਦਾ ਦੇਖੋ ਪੜ੍ਹਾ ਈ ਬੱਚੇ ਨੂੰ ਮੁਸ਼ਕਿਲ ਨਾਲ ਰਿਹਾ ਏ ਸੋਚ ਕੇ ਵੀ ਚੱਲ ਆਪਾਂ ਬੱਚੇ ਨੂੰ ਵਧੀਆ ਸਕੁ ਕੂਲ ਦੇ ਵਿੱਚ ਪਾਵਾਂਗੇ ਤਾਂ ਵਧੀਆ ਜ਼ਿੰਦਗੀ ਬਣੂਗੀ ਤਾਂ ਓ ਦੇਖ ਓ ਐਵੇਂ ਦੇ ਖਰਚੇ ਕਿੱਥੋਂ ਕੱਢੇਗਾ ਬੰਦਾ?
ਬਿਲਕੁਲ ਜੀ ਬਿਲਕੁਲ ਮੈਂ ਮਿਡਲ ਕਲਾਸ ਈ ਔਖਾ ਹੋ ਜਾਂਦਾ ਐ
ਬਿਲਕੁਲ ਹੁਣ ਦੇਖੋ ਪੜ੍ਹਾਈ ਦੇ ਨਾਮ ਤੇ ਦੇਖੋ ਮਾਂ ਬਾਪ ਦੇ ਸਿਰ ਤੇ ਪ੍ਰੈਸ਼ਰ ਵਧਨ ਲੱਗ ਗਿਆ ਅੱਜ ਕੱਲ੍ਹ। ਕਿੰਨਾ ਜ਼ਿਆਦਾ ਹਨਾ ਸਟਰੈਸ ਵੱਧ ਰੇਆ ਏਸ ਚੀਜ਼ ਤੋਂ। ਹਾਂਜੀ, ਹਾਂਜੀ ਹੁਣ ਅਗਲਾ ਤਾਂ ਦੇਖੋ ਏ ਸੋਚ ਕੇ ਲਗਾ ਦਿੰਦਾ ਵਧੀਆ ਸਕੂਲ ਚ
ਕਈ ਕੁੱਛ ਬੱਚੇ ਵੰਚਿਤ ਰੈ ਜਾਂਦੇ ਆ ਪੜ੍ਹਾਈਆਂ ਤੋਂ।
ਬਿਲਕੁਲ, ਬਿਲਕੁਲ ਸਈ ਗੱਲ ਐ ਜੀ। ਹੁਣ ਦੇਖੋ ਓਨਾਂ ਨੇ ਤਾਂ ਦੇਖੋ ਫੀਸਾਂ ਜਿਨਾਂ ਨੇ ਬੜੀ ਮੁਸ਼ਕਿਲ ਤੋਂ ਕੱਢੀਆਂ ਨੇ ਹਨਾ ਸਕੂਲ ਦੇ ਵਿੱਚ ਬੱਚੇ ਪੜਾਣ ਲਈ ਤਾਂ ਓ ਏ ਚੀਜ਼ਾਂ ਕਿੱਥੋਂ ਕਰਨਗੇ ਫੇਰ ਜੇ ਨਾ ਕਰਨ ਫਿਰ ਕੈ ਦੇਣਗੇ ਫਾਈਨ ਲੱਗੂਗਾ।
ਫਾਈਨ ਲੱਗੇਗਾ ਜੀ
ਹਾਂਜੀ, ਹਾਂਜੀ ਏ ਚੀਜ਼ ਹੋ ਜਾਂਦੀ
ਕਿ ਮਹਿੰਗਾਈ ਕਰਕੇ ਹੀ ਕਈ ਬੱਚੇ ਨਾ ਪੜ੍ਹਾਈਆਂ ਤੋਂ ਵੰਚਿਤ ਰਹਿ ਰੇ ਨੇ।
ਬਿਲਕੁਲ, ਬਿਲਕੁਲ ਫਿਰ ਬਚ ਬੱਚੇ ਵੀ ਐ ਹੁੰਦਾ ਬੱਚਿਆਂ ਨੂੰ ਹੁੰਦਾ ਵੀ ਹਾਂਜੀ ਅੱਜ ਸਾਡੇ ਸਕੂਲ ਦੇ ਵਿੱਚ ਏ ਚੀਜ਼ ਹੋਏਗੀ ਸਾਨੂੰ ਏ ਕੇਆ ਸੀ ਤਾਂ ਇਹੀ ਕਰਕੇ ਅਨਾ ਨਵੀਂ ਡਰੈਸ ਹੀ ਲੈ ਕੇ ਜਾਣੀ ਆ। ਫੇਰ ਬੱਚੇ ਵੀ ਉਂਵੇਂ ਈ ਕਰਦੇ ਨੇ ਫਿਰ ਦੇਖੋ ਕਿੰਨਾ ਦਿਮਾਗ ਦੇ ਉੱਪਰ ਪ੍ਰੈਸ਼ਰ ਪੈਂਦਾ ਨਾ ਮਾਤਾ ਪਿਤਾ ਦੇ।
ਬਿਲਕੁਲ-ਬਿਲਕੁਲ ਉਹ ਵੀ ਕੀ ਕਰਨ ਉਹਨਾਂ ਨੂੰ ਸੌ ਖਰਚੇ ਜਿਵੇਂ ਘਰ ਕਿੱਦਾਂ ਚਲਾਣਾ ਐ। ਕੋਈ ਆਇਆ। ਵੀ ਦੇਖਣਾ ਹੁੰਦਾ ਐ ਫਿਰ ਘਰ ਦੇ ਖਰਚੇ ਵੀ ਹੁੰਦੇ ਨੇ ਤੇ ਵਿਚਾਰੇ ਅਗਲੇ ਕਿੰਨਾ ਕੁ ਦੇਖਣ ਅਗਲੇ। ਇੰਨੀ ਮਹਿੰਗਾਈ ਵੱਧ ਗਈ ਪਹਿਲਾਂ ਸੀਗਾ ਕਿ ਚਲੋ ਸਰ ਜਾਂਦਾ ਸੀਗਾ, ਹੁਣ ਬੱਚਿਆਂ ਦੇ ਖਰਚੇ ਵ ਵੱਖਰੇ ਸਭ ਤੋਂ ਜ਼ਿਆਦਾ ਬੱਚਿਆਂ ਦੇ ਖਰਚੇ ਨੇ।
ਹਾਂਜੀ ਤੇ ਮਤਲਬ ਓਨੀ ਦੇਖੋ ਜਿ ਉਹਨਾ ਨੂੰ ਇਨਕਮ ਨੀ ਨਾ ਉਹ ਰੀ ਜਿੰਨੀ ਉਹ ਕਮਾਈ ਕਰ ਰਹੇ ਨੇ, ਸਾਰਾ ਸਾਰਾ ਦਿਨ ਦੇ ਕਿੰਨੇ ਘੰਟੇ ਕੰਮ ਕਰਦੇ ਨੇ ਫੇਰ ਉਹ
ਜਾਣ ਡੇ ਐ।
ਖਰਚੇ ਵੱਧਗੇ ਨੇ ਜੀ, ਸਹੀ ਗੱਲ ਐ ਜੀ। ਫੇਰ ਉਸੇ ਦੇ ਵਿੱਚੋਂ ਦੇਖੋ ਗੁਜ਼ਾਰਾ ਕਰਨਾ ਕਿੰਨਾ ਮੁਸ਼ਕਿਲ ਹੋ ਜਾਂਦਾ।
ਹਾਂਜੀ।
ਹਾਂਜੀ-ਹਾਂਜੀ। ਤੇ ਇਕੱਲੀ ਉਹ ਨਾ ਸਕੂਲਾਂ ਦੇ ਵਿੱਚ ਵੀ ਫਿਰ ਦੇਖੋ ਬੱਚੇ ਨੂੰ ਅਲੱਗ ਤੋਂ ਟਿਊਸ਼ਨਾਂ ਲਗਾਣੀਆਂ ਪੈਂਦੀਆਂ ਨੇ ਟਿਊਸ਼ਨਾਂ ਦੀਆ ਦੇਖ ਲੋ ਤੁਸੀਂ ਕਿੰਨੀਆਂ ਕਿੰਨੀਆਂ ਨੇ ਹਨਾ।
ਮੈਮ ਉਹ ਵੀ ਸਾਡੇ ਟਾਈਮ ਚ ਚਲੋ ਸੀਗਾ ਦੋ ਤਿੰਨ ਸੌ ਰੁਪਏ ਪੜ੍ਹ ਲੈਂਦੇ ਸੀ ਆਪਾਂ ਹੁਣ ਤੇ ਹਜ਼ਾਰ ਪੰਦਰਾਂ ਸੌ ਦੋ ਹਜਾਰ ਹਲੇ ਤਾਂ ਗੱਲ ਹੀ ਨੀ ਹੁੰਦੀ ਕੋਈ ਵੀ ਕੋਈ ਸਬਜੈਕਟ
ਬਿਲਕੁਲ-ਬਿਲਕੁਲ, ਫਿਰ ਵੀ ਦੇਖੋ ਬੇ ਬੱਚੇ ਪੜ੍ਹਦੇ ਨੀ ਹੈਗੇ ਗੱਲ ਇਹੇ ਐ ਨਾਲੇ ਸਕੂਲ ਦੇ ਵਿੱਚ ਵੀ ਸਕੂਲ ਚ ਵੀ ਜਾ ਰਹੇ ਨੇ ਬੱਚੇ ਟਿਊਸ਼ਨ ਵੀ ਜਾ ਰਹੇ ਨੇ ਫਿਰ ਵੀ ਦੇਖੋ ਉਹਨਾਂ ਨੂੰ ਕੁਛ ਨੀ ਆਦਾ ਹੁੰਦਾ ਹੈਗਾ।
ਬਿਲਕੁਲ ਜੀ ਬਿਲਕੁਲ।
ਹਾਂਜੀ-ਹਾਂਜੀ, ਫੇਰ ਉਸ ਤੋਂ ਬਾਅਦ ਕੋਲਜ ਆ ਦਿਆ। ਦੇਖਲੋ ਕਾਲਜਾਂ ਦੀਆਂ ਫੀਸਾਂ ਲਾਗੂ ਹੋ ਗਈਆ ਫੇਰ ਬੱਚਿਆਂ ਨੂੰ ਇਹ ਹੁੰਦਾ ਸੀ ਬਾਹਰ ਕੋਲਜ ਚ ਲੱਗੇ ਆ ਵਧੀਆ ਬੈਠੀਏ। ਏ ਖਾਈਏ ਪੀਏ ਹਨਾ ਫੇਰ ਬੱਚੇ ਇੱਕ ਦਿਨ ਦੇ ਇਹ ਹੁੰਦਾ ਐ ਬੱਚਿਆਂ ਨੂੰ ਫਿਰ ਦੇਖੋ ਕਿੰਨਾ ਖਰਚਾ ਹੁੰਦਾ। ਤੇ ਅੱਜ-ਕੱਲ੍ਹ ਤਾਂ ਹਰ ਇੱਕ ਚੀਜ਼ ਚ ਮਹਿੰਗਾਈ ਹੋ ਗਈ ਹੁਣ ਤੁਸੀਂ ਕੱਪੜਿਆਂ ਨੂੰ ਦੇਖ ਖਲੋ ਕੱਪੜੇ ਪਹਿਲਾਂ ਬੰਦਾ ਲੈ ਕੇ ਆਊਗਾ ਫੇਰ ਉਹਨਾਂ ਦੀ ਸਿਲਾਈ ਦੇਖਲੋ। ਕਿੰਨੀ ਮਹਿੰਗੀ-ਮਹਿੰਗੀ ਸਿਲਾਈ ਦੇਣੀ ਪੈਂਦੀ ਐ ਆਪਾਂ ਨੂੰ।
ਸਿਲਾਈ ਵੀ ਤਾਂ ਦੇਖੋ, ਹਨਾ ਸਿੰਪਲ ਸੂਟ ਦੇਖ ਲੋ ਬਾਕੀ ਹੈ ਨਾ ਪਿੰਡ ਸ਼ਹਿਰ ਦਾ ਫਰਕ ਹੁੰਦਾ ਉਸੇ ਹਿਸਾਬ ਨਾਲ ਸਵਾਈ ਲੈਂਦੇ। ਮਤਲਬ ਦੇਖੋ ਅੱਜ ਕੱਲ ਤਾ ਕੁੱਲ ਮਿਲਾ ਕੇ ਹਨਾ ਹਰ ਇੱਕ ਚੀਜ਼ ਦੇ ਵਿੱਚ ਮਹਿੰਗਾਈ ਐ ਤੁਸੀਂ ਹਰ ਇੱਕ ਚੀਜ਼ ਤੇ ਦੇਖ ਲਓ। ਖਾਣ-ਪੀਣ ਦੀਆਂ ਚੀਜ਼ਾਂ ਤੇ ਦੇਖਲੋ ਜੀ ਐਸ ਟੀ ਲੱਗਦਾ ਹਨਾ। ਦੁੱਧ ਲਗਾ ਲੋ ਦੁੱਧਾਂ ਦੇ ਪੈਕਟ ਹੋ ਗਏ। ਹਾਂਜੀ ਹੋਰ ਕੋਈ ਬਿਸਕੁਟ ਵਗੈਰਾ ਵੀ ਹੋਵੇ ਉਹ ਨਾ ਚੀਜ਼ਾਂ ਤੇ ਵੀ ਟੈਕਸ ਲੱਗ ਰਿਹਾ ਦੇਖ ਲੋ।
ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਉਹੀ ਗੱਲ ਕਹਿ ਰਹੀ ਕਿ ਮਹਿੰਗਾਈ ਬਹੁਤ ਜਿਆਦਾ ਵੱਧ ਗਈ। ਘਰ ਤੇ ਉਹੋ
ਹਾ
ਮਤਲਬ ਇਹ, ਬਿਲਕੁਲ-ਬਿਲਕੁਲ ਮਤਲਬ ਇਹ ਕੀ ਹਨਾ ਜਿੰਨੇ ਅੱਜ-ਕੱਲ੍ਹ ਘਰ ਦੇ ਵਿੱਚ ਜੀਅ ਨੇ ਜਿਸ ਸਾਰੇ ਕੰਮ ਕਰ ਰਹੇ ਨੇ, ਤਾਂ ਤੇ ਬਿਲਕੁਲ ਬਿਲਕੁਲ ਬਿ ਹਾਂਜੀ ਇਹੀ ਆ ਦੇਖੋ ਜਿੰਨੇ ਘਰ ਦੇ ਵਿੱਚ ਜੀਅ ਨੇ ਜਿਸ ਸਾਰੇ ਕੰਮ ਕਰਨਗੇ ਤਾਂ ਖ਼ਰਚੇ ਪੂਰੇ ਪੈਣਗੇ ਅੱਜ ਦੇ ਟਾਈਮ ਹਾਂਜੀ, ਐਵੇਂ ਹੁੰਦਾ ਵੀ ਚਲੋ ਇੱਕ ਬੰਦੇ ਨੇ ਘਰ ਦਾ ਰਾਸ਼ਨ ਪਾਣੀ ਚਲਾਇਆ। ਹਨਾ ਤੇ ਦੇਖੋ ਮਤਲਬ ਅੱਜ ਦੇ ਟਾਈਮ ਚ ਬੰਦਾ ਸੇਵਿੰਗ ਨੀ ਕਰ ਸਕਦਾ ਹੈਗਾ। ਮੇਨ ਦਿੱਕਤ ਇਹੀ ਆ ਹਨਾ ਕਿਉਂਕਿ ਦੇਖੋ ਸਾਰਾ ਦਿਨ ਚ ਬੰਦਾ ਦੇਖੋ। ਕੰਮ ਕਰ ਸਕਦਾ ਇਹ ਨੀ ਹੈਗਾ ਕਿ ਪਹਿਲਾਂ ਦੇਖੋ ਲੋਕ ਨਾਲ ਖੇਤੀਬਾੜੀ ਕਰਦੇ ਸੀਗੇ ਨਾਲ ਕੋਈ ਹੋਰ ਕੰਮ ਕਰਦੇ ਸੀਗੇ ਹਨਾ ਤੇ ਅੱਜ ਕੱਲ੍ਹ ਤਾਂ ਦੇਖੋ ਇੱਕੇ ਕੰਮ ਕਰ ਸਕਦਾ ਬੰਦਾ ਉਹਦੇ ਤੇ ਹੀ ਕਿੰਨਾ ਪ੍ਰੈਸ਼ਰ ਹੁੰਦਾ ਤੇ ਦੇਖੋ ਸੇਵਿੰਗ ਬੰਦਾ ਕਿੱਥੋਂ ਕਰੇ ਖਰਚੇ ਐਨੇ ਹੋ ਜਾਂਦੇ ਨੇ। ਹੁਣ ਤਾਂ ਦੇਖੋ ਜੇ ਆਪਣੇ ਕਨੀ ਕੋਈ ਰਿਸ਼ਤੇਦਾਰ ਆ ਜਾਂਦਾ ਹਨਾ ਦੇਖੋ ਉਹਨਾਂ ਨੂੰ ਵੀ ਚਲੋ ਵਧੀਆ ਪੁੱਛ ਣਾ ਪੈਂਦਾ ਤੇ ਦੇਖੋ ਓਦੋ ਵੀ ਕਿੰਨਾ ਖਰਚਾ ਆ ਜਾਂਦਾ ਉਹਨਾਂ ਨੂੰ ਖਾਣ ਪਿਲਾਣ ਤੇ ਲਗਾ ਲੋ ਹਨਾ। ਫਿਰ ਜਾਂਦੇ ਬੰਦੇ ਨੂੰ ਸ਼ਗਨ ਵਗੈਰਾ ਵੀ ਦੇਣਾ ਹੁੰਂਦਾ ਕਿਉਂਕਿ ਜਦੋਂ ਆਪਣੇ ਕੋਈ ਆਂਦਾ ਤਾਂ ਅਗਲੇ ਨੂੰ ਹੁੰਦਾ ਹਨਾ ਆ ਸ ਜੀ ਹੁੰਦੀ ਆ। ਵੀ ਇੱਜ਼ਤ ਮਾਣ ਹੋ ਜਾਂਦਾ ਇੱਕ ਦੂਜੇ ਨੂੰ ਦੇਖੋ ਲੈਣ ਦੇਣ ਦਾ ਕੁਛ ਵੀ ਨੀ ਹੁੰਦਾ। ਹਨਾ ਇਹ ਚੀਜ਼ ਹੋ ਜਾਂਦੀ ਆ। ਤੇ ਮਤਲਬ ਇਹੀ ਆ ਵੀ ਜੇ ਸਾਰੇ ਘਰ ਦੇ ਜੀਅ ਹਨਾ ਜਿੰਨੇ ਨੇ ਸਾਰੇ ਕਮਾਣਗੇ। ਤਾਂ ਕਿਤੇ ਜਾ ਕੇ ਮਤਲਬ ਘਰ ਦਾ ਸਰਕਲ ਸਹੀ ਚੱਲਦਾ।
ਬਿਲਕੁਲ ਜੀ ਬਿਲਕੁਲ, ਪਹਿਲਾਂ ਜੇ ਸਸਤੀਆਂ ਮਿਲਦੀਆਂ ਤੇ ਓ ਹੁਣ ਡੱਬਲ ਰੇਟ ਤੇ ਹੋਈਆਂ ਪਈਆਂ ਕਿ,
ਬਿਲਕੁਲ ਬਿਲਕੁਲ। ਕੁਛ ਪਹਿਲਾਂ ਚੀਜ਼ਾਂ ਘਰ ਦੀਆਂ ਹੁੰਦੀਆਂ ਸੀ ਨਾ ਜਿਵੇਂ ਹੁਣ ਦੁੱਧ ਵਗੈਰਾ ਲਗਾ ਲੋ ਹਨਾ। ਦੁੱਧ, ਪਨੀਰ, ਖੋਆ ਇਹ ਸਾਰੀਆਂ ਚੀਜ਼ਾਂ ਨੂੰ ਘਰੇ ਡੰਗਰ ਵਗੈਰਾ ਰੱਖੇ ਹੁੰਦੇ ਸੀਗੇ। ਤੇ ਅੱਜ ਕੱਲ੍ਹ ਤਾਂ ਦੇਖੋ ਹਨਾ ਡੰਗਰ ਵਗੈਰਾ। ਹਾਂਜੀ ਸਿਰਫ ਪਿੰਡਾਂ ਪਿੰਡਾਂ ਦੇ ਵਿੱਚ ਹਨਾ। ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਘੱਟ ਗਏ ਨੇ ਦੇਖੋ ਹਨਾ ਫਿਰ ਸਾਰੀ ਚੀਜ਼ ਮੁੱਲ ਦੀ ਹੋਊਗੀ ਦੁੱਧ ਵਗੈਰਾ ਦੇਖੋ ਹਾਂਜੀ ਹਾਂਜੀ। ਹਰ ਇੱਕ ਚੀਜ਼ ਮੁੱਲ ਦੀ ਹੋ ਗਈ ਦੁੱਧ ਵਗੈਰਾ ਦੇਖਲੋ ਮੁੱਲ ਲੈਣਾ ਕਿੰਨਾ ਔਖਾ ਕਿੰਨਾ ਮਹਿੰਗਾ ਹੋ ਰਿਹਾ ਦੁੱਧ ਦੇਖੋ। ਫਿਰ ਪਨੀਰ ਵਗੈਰਾ। ਜੇ ਕੋਈ ਆ ਗਿਆ ਹਨਾ ਚਲੋ ਆਪਾਂ ਨੂੰ ਹੁੰਦਾ ਵੀ ਆਪਾਂ ਸਬਜ਼ੀ ਕੋਈ ਵਧੀਆ ਬਣਾ ਲਈ ਏ। ਹਾਂਜੀ, ਫਿਰ ਮਤਲਬ ਸਾਰੀਆਂ ਚੀਜ਼ਾਂ ਦੇਖੋ ਸਾਰੀ ਹਰ ਇੱਕ ਚੀਜ਼ ਦੇ ਵਿੱਚ ਹੀ ਇੰਨੀ ਮਹਿੰਗਾਈ ਹੋ, ਪਹਿਲਾਂ ਘਰ ਦੀ ਖੇਤੀ ਹੁੰਦੀ ਸੀ ਕਣਕ ਦਾਣੇ ਘਰਦੇ ਹੁੰਦੇ ਸੀਗੇ ਤੇ ਹੁਣ ਤਾਂ ਦੇਖੋ ਉਹ ਵੀ ਲੋਕ ਮੁੱਲ, ਖਰੀਦ ਦੇ ਨੇ ਕਣਕ
ਬਿਲਕੁਲ ਬਿਲਕੁਲ ਮੈਨੂੰ ਮਹਿੰਗਾਈ ਤੇ ਗੱਲ ਕਰਕੇ ਤੁਹਾਡੇ ਨਾਲ ਬਹੁਤ ਹੀ ਵਧੀਆ ਲੱ
ਹਾਂਜੀ ਮੈਨੂੰ ਵੀ ਜੀ ਸਤਿ ਸ਼੍ਰੀ ਅਕਾਲ ਜੀ।